ਸਾਸ ਸ੍ਰੀ ਕਾਲ ਜੀ। ਵਧੀਆ ਤੁਸੀਂ ਸੁਣਾਓ?
ਬਸ ਵਧੀਆ ਸਭ ਵਧੀਆ ਹੋਰ ਪੈਣ ਜੀ ਬੱਚੇ ਠੀਕ ਘਰ-ਪਰਿਵਾਰ ਸਭ ਠੀਕ ਅੱਛਾ ਪੈਣਜੀ ਤੁਸੀਂ ਯਾਦ ਈ ਨੀ ਕਰਦੇ ਮੈਨੂੰ
ਨਈ ਬਸ ਅੱਜ-ਕੱਲ ਨਾ ਮੈਂ ਥੋੜਾ ਬਿਜੀ ਹੈਗੀ ਸੀ।
ਅੱਛਾ ਪੈਣਜੀ ਅੱਛਾ ਹੋਰ ਪੈਣਜੀ ਮੈਂ ਸੁਣਿਆ ਸੀ ਤੁਹਾਡੀ ਮੰਮੀ ਦੀ ਤਬੀਅਤ ਠੀਕ ਨੀ ਐ ਠੀਕ ਏ ਹੁਣ?
ਹਾਂਜੀ-ਹਾਂਜੀ ਫ਼ਰਕ ਐ ਪੈਲੇ ਨਾਲੋਂ।
ਅੱਛਾ-ਅੱਛਾ-ਅੱਛਾ ਤੇ ਪੈਣ ਜੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਹਾਂਜੀ ਪੈਣਜੀ ਮੈਂ ਤੁਹਾਨੂੰ ਪੁੱਛਣਾ ਸੀ ਕਿ ਅਗਰ ਤੁਸੀਂ ਕਿਥੇ ਬਾਰ ਜਾਣਾ ਹੋਵੇ ਬਾਰਲੇ ਦੇਸ਼ ਬਾਰ ਕਿ ਤੇ ਕਿਸੀ ਸ਼ੈਰ ਚ ਜਾਣਾ ਹੋਵੇ ਤੇ ਤੁਸੀਂ ਕਿਵੇਂ ਟਰੈਵਲ ਕਰਦੇ ਓ ਪੈਣ ਜੀ?
ਵੈਸੇ ਤਾਂ ਮੈਂ ਅਜੇ ਤੱਕ ਹਜ ਗਈ ਨੀ ਮੈਂ ਵੈਸੇ ਤਾਂ ਹਜੇ ਕਿੱਥੇ ਬਟ ਅਗਰ ਜਾਣਾ ਹੋਵੇ ਅਗਰ ਇੰਡੀਆ ਦੇ ਅੰਦਰ ਈ ਜਾਣਾ ਤੇ ਫੇਰ ਤਾਂ ਓਪਸ਼ਨ ਵੇਖ ਲੈਂਨੇ ਕਿੱਥੇ ਜਾਣਾ ਉ
ਹਾਂਜੀ-ਹਾਂਜੀ ਸਭ ਤੋਂ ਸੂਲੀਅਤ ਕੇੜਾ ਵੇ ਕਾਰ ਏ, ਬੱਸ ਏ ਜਾਂ ਟ੍ਰੇਨ ਏ?
ਕਾਰ ਈ ਮੈਨੂੰ ਲੱਗਦੀ ਏ ਵੈਸੇ ਤੇ ਪਰ ਅਗਰ ਤੁਸੀਂ ਜਿਵੇਂ ਅੰਮ੍ਰਿਤਸਰ ਜਾਣਾ ਓਦੇ ਅ ਜੀਦਾ ਸਫ਼ਰ ਜਾਦਾ ਏ ਓਦੇ ਚ ਤੁਸੀਂ ਆਪਣੀ ਗੱਡੀ ਤੇ ਨਾ ਜਾਓ। ਫਿਰ ਆਪ ਈ ਚਲਾਣੀ ਪੈਂਦੀ ਏ।
ਪੈਣ ਜੀ ਚਲਾਣੀ ਵੀ ਆਪ ਪੈਂਦੀ ਏ ਖਰਚਾ ਵੀ ਜਾਦਾ ਆਂਦਾ ਪੈਣ ਜੀ ਕਾਰ ਦਾ ਤੇ ਖਰਚਾ ਈ ਬੋਤ ਜਾਦਾ ਟੋਲ ਟੈਕਸ ਬੜੇ ਆ ਜਾਂਦੇ ਨੇ।
ਹਾਂਜੀ।
ਇਸ ਤੋਂ ਵਧੀਆ ਪੈਣ ਜੀ ਬੱਚਾ ਟ੍ਰੇਨ ਤੇ ਚਲਾ ਜਾਵੇ।
ਹਾਂ ਜਿਵੇਂ ਹੁਣ ਕੋਈ ਅਗਰ ਅੰਮ੍ਰਿਤਸਰ ਜਾਣਾ
ਤੇ ਆਰਾਮ ਨਾਲ ਵੀ ਪੋਂਚ ਜਾਂਦਾ ਵੇ। ਹਾਂਜੀ-ਹਾਂਜੀ ਏਸੀ ਦੀ ਟਿਕਟ ਬੁੱਕ ਕਰਾਲੋ ਤੇ ਆਰਾਮ ਨਾਲ ਬੰਦਾ ਪੋਂਚ ਜਾਂਦਾ। ਕਾਰ ਤੇ ਬੋਤ ਮੈਂਗੀ ਪੈ ਜਾਂਦੀ ਪੈਣਜੀ। ਹਾਂਜੀ-ਹਾਂਜੀ ਪੈਣ ਜੀ ਤੇ ਤੁਸੀਂ ਗਏ ਓ ਕਦੀ ਅੰਮ੍ਰਿਤਸਰ?
ਹਾਂਜੀ ਅੰਮ੍ਰਿਤਸਰ ਗਏ ਸੀ ਅਸੀਂ। ਅਸੀਂ ਸ਼ਾਮੀ ਦੀ ਟ੍ਰੇਨ ਫੜੀ ਸੀ ਚਾਰ ਵਜੇ ਦੀ ਤੇ ਅਸੀਂ ਦੱਸ ਦਸ ਸਾਢੇ ਦਸ ਅਸੀਂ ਉੱਥੇ ਪੋਚ ਗੇ ਸੀ ਫੇਰ ਅਸੀਂ ਤਿਆਯਾ ਦਾ ਕਿ ਅਸੀਂ ਸਵੇਰੇ ਜਾਵਾਂਗੇ।
ਭੈਨ ਜੀ ਹਾਂ, ਅਸੀ ਪ੍ਰੋਗਰਾਮ ਬਨਾ ਰੇ ਸੀ, ਤੇ ਮੈਂ ਕੇਆ ਮੈਂ ਭੈਨ ਜੀ ਨੂੰ ਪੁੱਛਾਂ, ਭੈਨ ਜੀ ਕਿਦੇ ਤੇ ਗਈਏ? ਤੇ ਅਸੀ ਵੀ ਫੇਰ ਓਵੇਂ ਈ ਪ੍ਰੋਗਰਾਮ ਬਨਾ ਲੀਏ, ਤੇ ਟ੍ਰੇਨ ਤੇ ਸਈ ਰੇਆ ਸੀ ਨਾ ਭੈਨ ਜੀ?
ਬੋਤ ਵਦੀਆ ਬੋਤ, ਅਸੀ ਵੀ ਰੈਜਰਵੇਸ਼ਨ ਕਰਾ ਕੇ ਗਏ ਸੀ।
ਅੱਛਾ-ਅੱਛਾ, ਚਲੋ ਐ ਤੇ ਬੋਤ ਵਦੀਆ ਕੀਤੈ, ਅਰ-ਅਰ ਕਰਵਾ ਕੇ ਜਾਨੀ ਚਾਈਦੀ ਏ।
ਹਾਂ ਕਿਉਂਕਿ ਓ, ਅਗਰ ਤੂਸੀ ਜਨਰਲ ਚ ਜਾਓਗੇ ਐਵੇਂ ਤੇ ਓਦੇ ਚ ਤੇ ਫਿਰ ਤੂਆਨੂੰ ਸੀਟ ਈ ਨੀ ਮਿਲਨੀ, ਫੇਰ ਛੇ ਘੰਟੇ ਤੂਆਨੂੰ ਖੜੇ ਹੋ ਕੇ, ਫੇਰ ਨਾ ਤੂਆਨੂੰ ਗੁਰਦੁਆਰੇ ਪੋਂਚ ਕੇ ਓਨਾ ਮਜਾ ਆਏਗਾ, ਤੂਸੀ ਆਪ ਈ ਥੱਕੇ ਹੋਗੇ, ਗੁਰਦੁਆਰੇ ਕੀ ਜਾਓਗੇ।
ਸਾਡੇ ਘਾੱਰ ਵਾਲੇ ਕੈਂਦੇ ਨੇ, ਅਪਨੀ ਗੱਡੀ ਤੇ ਜਾਓ, ਅਪਨੀ ਗੱਡੀ ਵਰਗੀ ਰੀਸ ਈ ਨੀ ਹੈਗੀ। ਟ੍ਰੇਨਾਂ ਤੇ ਨੀ ਜਾਨਾ, ਬੱਸਾਂ ਤੇ ਨੀ ਜਾਨਾ, ਸਾਡੇ ਘਾਰਲੇ ਤੇ ਭੇਜਦੇ ਈ ਕੋਈ ਨੀ ਜੇ ਸਾਨੂੰ ਬਲਕਿ ਸਾਡਾ ਮੰਨ ਕਰਦਾ ਵੇ, ਕਿ ਅਸੀ ਟੇ੍ੈਨ ਤੇ ਜਾਈਏ
ਐਂ ਨੀ ਨਾ ਪਤਾ ਕਿ ਓਨਾਂ ਨੇ ਤੇ ਪਿੱਛੇ ਬੈ ਕੇ ਜਾਣੈ, ਜਿੰਨੇ
ਹਾਂਜੀ ਭੈਨ ਜੀ ਹਾਂਜੀ-ਹਾਂਜੀ ਐ ਤੇ ਹੈ, ਹਾਂਜੀ ਭੈਨ ਜੀ ਐ ਤੇ ਹੈ, ਹੋਰ ਚਲਾਣ ਵਾਲਾ ਥੱਕ ਜਾਂਦਾ ਵੇ।
ਹਾਂ ਤੇ ਓ ਬੰਦੇ ਨੇ ਫੇਰ ਓਨੂੰ ਉੱਥੇ ਪੋਂਹਚ ਕੇ ਲੋਕੇਸ਼ ਕੈਂਦੇ ਫੇਰ ਓਨੂੰ ਅਰਾਮ ਚਾਈਦੈ, ਫੇਰ ਓ ਕਿੱਥੇ ਘੁੰਮਨ ਜਾਏ।
ਸੋ ਕੇ ਜਾਵੇ, ਲੇ ਬੈ ਕੇ ਜਾਵੇ ਜਿਂਵੇਂ ਮਰਜੀ ਜਾਵੇ, ਟੈਮ ਨਾਲ ਪਹੁੰਚਾਅ ਵੀ ਦੇਂਦੀ ਏ ਖਰਚਾ ਵੀ ਕਾੱਟ ਆਂਦੈ ਭੈਨ ਜੀ।
ਹਾਂਜੀ, ਤੇ ਅਸੀ ਸੋਚੇਆ ਹੋਏਆ ਸੀ ਕਿ ਅਸੀ ਨਾ ਸਵੇਰੇ ਗੁਰਦੁਆਰੇ ਜਾਣੈ, ਤਿੰਨ-ਚਾਰ ਵਜੇ।
ਅੱਛਾ, ਅੱਛਾ।
ਓ ਜਦੋਂ ਓ ਲੈ ਕੇ ਆਂਦੇ ਨੇ ਨਾ, ਗੁਰੂ ਗ੍ਰੰਥ ਸ੍ਹੈਬ ਜੀ ਨੂੰ, ਅਸੀ ਤਾਂ ਸੋਚ ਚੇਆ ਸੀ, ਫੇਰ ਅਸੀ ਦਾੱਸ ਵਜੇ ਉੱਥੇ ਸਾਡੇ, ਹਾਂਜੀ ਉਸ ਸਾਢੇ ਦਾੱਸ ਵਜੇ ਓਥੇ ਜਾ ਕੇ ਅਸੀ ਰੂਮ ਲੈ ਲਿੱਤਾ ਤਾਂ ਕਿ ਦੋ-ਤਿੰਨ ਘੰਟੇ, ਦੋ-ਤਿੰਨ ਘੰਟੇ ਅਰਾਮ ਕਰੀਏ, ਫੇਰ ਅਸੀ ਢਾੱਈ ਵਜੇ ਉੱਠ ਗੇ, ਅੱਧੇ ਘੰਟੇ ਚ ਫਟਾਫਟ ਤੇਆ, ਹਾਂ ਤੇ ਇੱਕ ਗਾੱਲ ਹੋਰ, ਤੂਸੀ ਓਥੇ ਜਾ ਕੇ ਨਾ, ਗੁਰਦੁਆਰੇ ਦੇ ਇੱਕ ਨੇੜੇ ਵਾਲਾ ਰੂਮ ਲੈਣਾ। ਤਾ ਕਿ ਤੂਸੀ ਸਵੇਰੇ ਤੂਸੀ ਆਓ, ਤੂਆਨੂੰ ਕੋਈ ਦਿੱਕਤ ਨਾ ਹੋਏ।
ਭੈਨਜੀ ਠੀਕ ਏ, ਠੀਕ ਏ ਨੇੜੇ ਆਲਾ ਈ ਲਵਾਂਗੇ, ਤੇ ਕੌਨ-ਕੌਨ ਗਏ ਸੀ ਭੈਨ ਜੀ ਤੂਸੀ?
ਸਾਡੇ ਚ, ਮੇਰੀ ਫੈਮਲੀ ਇਚ ਅਸੀ ਤੇ ਸਾਰੀ ਸਿਸਟਰਸ ਈ ਗਈਆਂ ਸੀ।
ਅੱਛਾ ਭੈਨ ਜੀ, ਏ ਤੇ ਬੋਤ ਵਦੀਆ ਕੀਤਾ ਫੇਰ ਤੂਸੀ, ਤੇ ਫੇਰ ਮੈਂ
ਹਾਂਜੀ।
ਵੀ ਲੈ ਜਾਂਦੈ ਭੈਨ ਜੀ ਤੂਸੀ।
ਬਾੱਸ ਓ ਅਚਾਨਕ ਈ ਪ੍ਰੋਗਰਾਮ ਬਾੱਨ ਗੇਆ ਸਾਡੀ ਨਹੀ ਅੱਗੇ-ਅੱਗੇ ਤੋਂ ਅਸੀ ਜਾਵਾਂਗੇ ਨਾ, ਅਸੀ ਤਾ ਐਸ ਸਾਲ ਵੀ ਸੋਚੇਆ ਸੀ। ਪਰ ਐਸ ਸਾਲ ਪਤਾ ਨੀ ਹੁਨ ਜਾ ਪਾਵਾਂਗੇ ਕੇ ਨਈ ਜਾ ਪਾਵਾਂਗੇ।
ਬਾੰਦ ਰੱਖੇਆ ਕਰੋ। ਜਾਂਦੇ ਓ ਨਾ, ਤੇ ਮੈਨ ਯਾਦ ਰੱਖੇਆ
ਹਾਂਜੀ-ਹਾਂਜੀ, ਜਰੂਰ-ਜਰੂਰ ਤੇ ਓਸ ਅਸੀ ਫੇਰ ਓਥੇ, ਸਾ ਤਿੰਨ ਵਜੇ ਅਸੀ ਸਾਡੇ ਤਿੰਨ ਗੁਰਦੁਆਰੇ ਪ੍ਹੇਂਚ ਗਏ ਸੀ। ਫੇਰ ਉਥੇ ਐਡੀ, ਐ ਸਾੱਨ ਲੱਗੇਆ ਸੀ, ਸਵੇਰੇ ਰਾੱਸ਼ ਨੀ ਹੁੰਦਾ।
ਅੱਛਾ-ਅੱਛਾ, ਤੇ ਫੇਰ ਵਾਪਸੀ ਕਦੋਂ ਆਏ ਸੀ, ਕਿੰਨੇ ਦਿਨ ਬਾਦ ਆਏ ਸੀ ਭੈਨ ਜੀ ਤੂਸੀ?
ਡੇਡ ਦਿਨ, ਡੇਡ ਦਿਨ ਬਾਦ ਈ ਆਗੇ ਸੀ ਵਾਪਸ ਅਸੀ, ਬਾੱਸ ਅਸੀ ਮੇਨ ਗੁਰਦਆਰੇ ਚ ਈ ਗਏ ਸੀ ਹੋਰ ਕਿਤ
ਚਲੋ ਭੈਨ ਜੀ ਹੁਨ ਅਸੀ ਵੀ ਪ੍ਰੋਗਰਾਮ ਬਨਾਵਾਂਗੇ, ਅਸੀ ਤੇ ਦੋ-ਤਿੰਨ ਦਿਨ ਦਾ ਬਨਾ ਰੇ ਸੀ, ਅਸੀ ਕੇਆ ਸੀ ਅਸੀ ਸਬ ਜਗਾਵਾਂ ਨਾ ਘੂੰਮ ਕੇ ਆਨਗੇ। ਤੇ ਭੈਣ ਜੀ ਅਗਰ ਤੁਸੀਂ ਸਾਡੇ ਨਾਲ, ਚੱਲਣਾ ਹੈ ਤੇ ਚਲੋ ਤਾਨੂੰ ਵੀ ਲੈ ਚੱਲਨੇ ਆ ਚਲੋ ਠੀਕ ਹੈ ਭੈਣ ਜ ਫੇਰ ਮੈਂ ਲੈ ਚੱਲੋਂਗੇ, ਹਾਂਜੀ ਭੈਣ ਜੀ ਅੰਮ੍ਰਿਤਸਰ ਦਾ ਹੀ ਬਨਾ ਰੀ ਸੀ। ਬੜਾ ਮਨ ਸੀ ਮੇਰਾ ਅੰਮ੍ਰਿਤਸਰ ਗੁਰੁਆਰਾ ਦੇਖਣ ਤੇ, ਮੈਂ ਇੱਕ ਵਾਰੀ ਗਈ ਸੀ। ਜਦ ਮੇਰਾ ਮੁੰਡ ਚ ਛੋਟਾ ਸੀ। ਉਸ ਤੋਂ ਬਾਦ ਨਾ ਮੈਂ ਗਈ ਨਈ ਕਦੀ ਹਾਂ ਗ ਟੀਵੀ ਚ, ਤੇ ਵੇਖੀ ਦਾ ਰੋਜ਼ ਪਰ ਹਾਂਜੀ, ਭੈਣ ਜੀ ਮਨ ਤੇ ਬੋਹਤ ਕਰਦਾ ਹਾਂ ਤੇ ਹੁਣ ਅਸੀਂ ਅੰਮ੍ਰਿਤਸਰ ਦੇ ਹੀ ਬਣਾ ਰਹੇ ਸੀ, ਤੇ ਮੈਂ ਕਿਹਾ ਚੱਲ ਭੈਣ ਜੀ ਨੂੰ ਪੁੱਛਾ ਭੈਣ ਜੀ ਕਿਵੇਂ, ਗਏ ਸੀ ਤੇ ਭੈਣ ਜੀ, ਨ ਐਵੀ ਪੁੱਛ ਲਵਾਂ, ਜਾਣਾ ਵੇ ਤੇ ਆਪਣੇ ਨਾਲ ਈ, ਟਿਕਟ ਬੁੱਕ ਕਰਾ ਲੈਨੀ ਆ
ਹਾਂ, ਤੇ ਤੁਸੀਂ ਬਾਏ ਟ੍ਰੇਨ ਹੀ ਜਾਣਾ, ਤਾਂ ਹੀ ਸੌਖੇ ਰਹੋਗੇ
ਭੈਣ ਜੀ, ਬਾਏ ਟ੍ਰਰੇਨ ਹੀ ਜਾਵਾਂਗੇ, ਖਰਚਾ ਵੀ ਘੱਟ ਆਏਗਾ
ਹਾਂਜੀ, ਤੇ ਉਥੇ ਨਾ ਸਟੇਸ਼ਨ ਤੋਂ ਜਦੋ ਉਤਰਦੇ ਆ ਨਾ, ਤਾਂ ਸਾਹਮਣੇ ਫ੍ਰਰੀ ਬੱਸਾਂ ਵੀ, ਖੜੀਆਂ ਹੁੰਦੀਆਂ ਨੇ ਹਾਂ, ਅੰਦਰ ਜਾਣ ਵਾਸਤੇ, ਉਹ ਗੁਰਦੁਆਰੇ ਸਾਹਮਣੇ ਹੀ ਲਾ ਦਿੰਦੀ ਏ
ਠੀਕ ਭੈਣ ਜੀ ਠੀਕ ਹੈ, ਜਾਵਾਂਗੇ ਤੁਸੀ ਨਾਲ ਹੀ ਹੋਵੋਗੇ ਭੈਣ ਜੀ, ਸਾਰਾ ਕੁੱਛ ਦੱਸ ਹੀ ਦੋਗੇ ਸਾਨੂੰ ਭੈਣ ਜੀ ਤੇ, ਮੈ ਵਰਿੰਦਾਵਨ ਤੁਸੀ ਗਏ ਹੋ, ਆ ਭੈਣ ਜੀ
ਵ੍ਰਿੰਦਾਵਨ ਅਸੀ ਗਏ ਸੀ। ਮੈ ਇਕ ਵਾਰ ਗਈ ਸੀ, ਆਪਣੇ ਭੂਆ ਔਰਾਂ ਨਾਲ
ਅਛਾ- ਅਛਾ- ਅਛਾ
ਹਾਂਜੀ, ਉਥੇ ਅਸੀ-ਉਥੇ ਅਸੀ, ਗੱਡੀ 'ਚ ਗਏ ਸੀ।
ਅੱਛਾ-ਅੱਛਾ ਹਾਂ ਗੱਡੀ ਤੇ, ਜਾਣਾ ਠੀਕ ਰਹਿਦਾ ਉਥੇ ਉਥੇ ਨਾ, ਕਿਉਕਿ ਚੱਲਣਾ ਬਹੁਤ ਪੈਂਦਾ ਵੇ, ਭੈਣ ਜੀ ਫੇਰ ਆਪਣੀ ਗੱਡੀ ਹੋਵੇ ਨਾ, ਇਕ ਆਪਣੀ ਇਕ ਜਗ੍ਹਾ ਤੋਂ, ਦੂਜੀ ਜਗ੍ਹਾ ਗੱਡੀ ਤੇ ਚਲੇ ਜਾਓ, ਨਹੀ ਤੇ ਉਥੇ ਤੇ ਟੈਂਪੂ ਹੀ, ਕਰਦੇ ਰਹਿ ਜਾੳ-ਟੈਂਪੂ ਕਰਦੇ ਰਹਿ ਜਾੳ ਕੋਈ, ਸੌ ਰੁਪਇਆ ਮੰਗਦਾ ਕੋਈ ਡੇਢ ਸੌ, ਮੰਗਦਾ ਕੋਈ ਦੋ ਸੌ ਮਗਦਾ ਭੈਣ ਜੀ ਇਸ ਤੋਂ ਵਧੀਆ, ਆਪਣੀ ਗੱਡੀ ਹੋਵੇ, ਚਲ ਜਾਦੀ ਏ
ਹਾਂਜੀ। ਉਥੇ ਵੀ, ਬੜਾ -ਬੜਾ ਮਜ਼ਾ ਆਇਆ ਸੀ, ਬੜਾ ਸਕੂਨ ਮਿਲਦਾ ਉਥੇ ਜਾ ਕੇ ਵੀ
ਹਾਂ ਬਹੁਤ ਸਕੂਨ ਮਿਲਦਾ, ਬਹੁਤ ਸਕੂਨ ਵਰਿੰਦਾਵਨ, ਦੇ ਅੰਦਰ ਪੈਰ ਰੱਖੋ ਤੇ, ਮਨ ਹੀ ਬਸ ਪ੍ਰਸੰਨ ਹੋ ਜਾਂਦਾ ਵਾ
ਹਾਂਜੀ, ਉਥੇ ਤੇ ਅਸੀ ਲਾ ਕੇ ਆਏ ਸੀ, ਦੋ ਤਿੰਨ ਦਿਨ
ਅਛਾ ਭੈਣ ਜੀ, ਹਾਂ ਉਥੇ ਤੇ ਮੈ ਕਹਿ ਰਹੀ ਹਾਂ ਦੋ ਮਹੀਨੇ ਵੀ, ਲਾ ਲੋਓ ਉਹ ਵੀ ਘੱਟ ਨੇ ਭੈਣ ਜੀ
ਹਾਂਜੀ, ਬਿਲਕੁਲ- ਬਿਲਕੁਲ ਤੇ, ਉਥੇ ਅੰਦਰ ਗੱਡੀਆਂ ਨਈ ਜਾਂਦੀਆਂ। ਤੁਹਾਨੂੰ, ਗੱਡੀ- ਗੱਡੀ ਇਕ ਪਾਸੇ ਲਾਉਣੀ ਪਏਗੀ।
ਉਥੇ, ਭੈਣਜੀ ਲੱਸੀ ਵੀ ਬੋ ਵਧੀਆ ਮਿਲਦੀ ਹੈ। ਤੁਸੀ ਪੀਤੀ ਲੱਸੀ ਹਾ ਭੈਣ ਜ ਉਥੇ ਲੱਸੀ
ਭਰਜਾਈ ਨਾਲ ਵੀ ਗਈ ਸੀ। ਤੇ ਉਹਨਾਂ ਨੇ ਹੀ ਦੱਸਿਆ ਸੀ, ਉਥੇ ਕੀ ਉਥੇ ਲੱਸੀ ਵੀ ਮਿਲਦੀ ਹੈ। ਐਵੇਂ ਜੀ ਫਿਰ ਪੀਤੀ, ਸੀ ਅਸੀ
ਅੱਛਾ, ਕਿਵੇ ਲੱਗੀ ਸੀ-
ਬਹੁਤ ਵਧੀਆ, ਬਹੁਤ ਉਹ ਉਹਦੇ ਵਰਗੀ ਸਾਡੇ ਐਥੇ ਕਿਥੇ ਵੀ ਨੀ ਮਿਲੀ
ਨਾ ਜੀ, ਉਥੇ ਤੇ ਭੈਣ ਜੀ, ਉਥੇ ਗਾਵਾਂ ਹੀ ਗਾਵਾਂ ਨੇ ਤੇ ਉਹਨਾਂ ਦਾ, ਦੁੱਧ ਵਧੀਆ ਓਰੀਜਨਲ ਦੁੱਧ, ਉਥੇ ਦਤੇ ਦੁੱਧ ਦਹੀ ਪਨੀਰ ਬਹੁਤ ਵਧੀਆ ਭੈਣ ਜੀ ਬੋਤ ਵਦੀਆ ਹਾਂਜੀ ਐਥੇ ਤੇ ਸਾਰਾ ਮਿਲਾਵਟੀ ਐ। ਹਾਂਜੀ ਐਥੇ ਤਾਂ ਸਾਰਾ ਮਿਲਾਵਟੀ ਐ।
ਤੇ ਓਥੇ ਅਸੀ ਤਿੰਨ ਚਾਰ ਮੰਦਿਰ ਚ ਗਏ ਸੀ।
ਅੱਛਾ।
ਹਾਂ।
ਤੇ ਓਥੇ ਗੱਡੀ ਤੇ ਇਕ ਪਾਸੇ ਲਾਣੀ ਪੈਂਦੀ ਜਿਥੇ ਜਾਣਾ ਤੁਸੀ ਤਾਨੂੰ ਈ ਰਿਕਸ਼ਾ ਚ ਈ ਜਾਣਾ ਪਏਗਾ।
ਐ ਤੇ ਹੈ, ਐ ਤੇ ਹੂੰ। ਚਲੋ ਜਦੋ ਅੱਗੋ ਗਏ ਤੇ ਫੇਰ ਤੋਆਨੂੰ ਦੱਸਾਂਗੇ ਕੀ ਯਾ ਤੁਸੀ ਗਏ ਤੁਸੀ ਸਾਨ ਦੱਸਨਾ। ਫੇਰ ਕਠੇ ਚੱਲ ਪਾਂਗੇ ਪੈਨ ਜੀ ਹੈਂ ਹਾਂ। ਫੇਰ ਪੰਜ, ਸੱਤ ਦਿਨ ਦਾ ਪ੍ਰੋਗਰਾਮ ਬਨਾਵਾਂਗੇ ਪੈਨ ਜੀ- ਪਾੰਜ, ਸਾੱਤ ਦਿਨ ਦਾ ਹਾਂ-
ਦੋ ਤਿੰਨ ਦਿਨ ਚ ਤੇ ਵਾਪਸ ਆਨ ਦਿੱਲ ਈ ਨੀ ਕਰਦਾ।
ਨਾ ਪੈਨ ਜੀ ਓਥੇ ਤੇ ਦੋ ਮੀਨੇ ਵੀ ਰੋਗੇ ਨਾ ਓਵੀ ਘਾੱਟ ਨੇ ਓਥੇ ਮੰਦਰ ਨੀ ਖ ਤਾਂ ਹੁੰਦੇ ਵਦੀ।
ਹਾਂ ਤੇ ਓਧਰ ਰਾਸ਼ ਵੀ ਬੋਤ ਹੁੰਦਾ। ਏਤੋ ਏਕ ਦਿਜ ਚ ਦੋ ਮੰਦਰ ਈ ਜਾ ਸਕਦੇ ਓ।
ਹਾਂ ਹਾਂਜੀ ਓਥੇ ਟਾਈਮਿੰਗ ਨਾ ਪੈਂਨ ਜੀ ਸਵੇਰੇ ਸਾੱਤ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕ ਫੇਰ ਬਾਰਾਂ ਤੋਂ ਚਾਰ ਬਾੰਦ ਹੋ ਜਾਂਦਾ ਜੇ ਸਾਢੇ ਚਾਰ ਖੁੱਲੇਗਾ ਫੇਰ ਰਾ ਤੀ ਆੱਠ ਵਜੇ ਤੱਕ ਬਾਸ ਐ ਟਾਈਮ ਓਧਰ ਟਾਈਮਿੰਗ।
ਅੱਛਾ।
ਹਾਂਜੀ, ਹਾਂਜੀ ਓਥੇ ਹਰ ਵੇਲੇ ਨੀ ਖੁੱਲੇਆ ਰੈਂਦਾ ਮੰਦਰ।
ਹਾਂ ਫੇਰ ਦੁਪੈਰੀ ਆਪਨੇ-ਆਪਣੇ ਕਮਰੇ ਜਾਕੇ। ਸਾਰੇ ਰੈਸਟ ਕਾਰ।
ਹਾਂਜੀ, ਹਾਂਜੀ, ਹਾਂਜੀ ਬਾਰਤ। ਤੋ ਚਾਰ ਰੈਸਟ ਕਾਰਲੋ ਓਸ ਤੋ ਬਾਦ ਆੱਠ ਵਜੇ ਮੰਦਰ ਬਾੰਦ ਹੁੰਦੇ ਨੇ। ਤੇ ਰੋਟੀ ਰੋਟੀ ਖਾਕੇ ਬੰਦਾ ਫੇਰ ਰੈਸਟ ਕਰਨ ਆ ਜਾਂਦਾ ਏ। ਹਾਂ ਓ ਤੇ ਹੈ ਤਾਂਈ ਤੇ ਰਾਸ਼ ਹੁੰਦਾ ਪੈਨ ਜੀ ਜਦੋਂ ਗੁਲਕਪਾਟ। ਖੁੱਲਦੇ ਨੇ ਤਾਂ ਪੈਨ ਜੀ ਐਨਾ ਰਾਸ਼ ਹੁੰਦਾ ਵੇ ਐਨੀ ਤੱਕ। ਧੱਕਾ ਮੁੱਕੀ ਲੱਗਦੀ ਏ ਪੈਨ ਜੀ ਬੋਤ ਫੇਰ ਨੀ ਫੇਰ ਹਾਂਜੀ। ਫੇਰ ਨਾ ਰਾਸ਼ ਹੋਏਗਾ ਨਾ ਧੱਕਾ ਮੁੱਕੀ ਹੋਏਗੀ‌।
ਹਾਂਜੀ ਪਰ ਫੇਰ ਰਾਤੀ ਬਾੰਦ ਕਯੋਂ ਰੱਖਦੇ ਨੇ ਦੁਪੈਰੀ ਓ ਰਾਤੀ ਬਾੰਦ ਕਯੋਂ ਰੱਖਦੇ ਨੇ।
ਕਰਾਂਦੇ ਨਾ ਪੈਨ ਜੀ ਵਿਸ਼ਰਾਮ ਕਰਾਂਦੇ ਨੇ ਠਾਕੁਰ ਜੀ। ਬਾਲ ਰੂਪ ਵਿੱਚ ਨੇ ਨਾ ਤੇ ਓ ਵਿਸ਼ਰਾਮ ਕਰਵਾਨਦੇ ਨੇ ਫੇਰ। ਓਨਾ ਨੂੰ ਵੀ ਰੈਸਟ ਚਾਈਦਾ ਨਾ ਹਾਂਜੀ ਓਨਾਂ ਨੂੰ ਵੀ ਰੈਸਟ ਚਾਈਦਾ। ਭੋਗ ਲਗਵਾ ਕੇ ਰੈਸਟ ਕਰੋਂਦੇ ਨੇ।
ਅੱਛਾ।
ਹਾਂ ਏਸ ਕਰ। ਕੇ ਪ੍ਰੋਪਰ ਸ਼ੁਰੂ ਤੋ‌ ਟਾਈਮਿੰਗ ਬਨੇਆ ਹੋਏਆ ਹਾਂ। ਪੈਨ ਜੀ ਓ ਬਾਲ ਰੂਪ ਨੇ ਨਾ ਓ ਮਨਮੋਹਿਤ ਹੋਕੇ ਨਾ ਨਾਲ ਈ ਟੁਰ ਪੈਂਦੇ ਨੇ। ਜੇੜਾ ਓਨਾਂ ਨਾਲ ਨਜਰਾਂ ਨਾਲ ਨਜ਼ਰਾਂ ਮਿਲਾ ਲੇਨਾ ਤੇ ਨਾਲ ਈ ਟੁਰ ਪੈਂਦੇ ਨੇ, ਤੁਸੀ। ਹਾਂ ਤੁਸੀ ਐ ਸਟੋਰੀ ਨੀ ਸੁਨੀ ਪੁਰਾਨੇ ਟਾਈਮ ਇਚ ਹਾਂ। ਪੁਰਾਨੇ ਟਾਈਮ ਇਚ ਇੱਕ ਔਰਤ ਨੇ, ਨਜ਼ਰਾਂ ਨਾਲ ਨਜ਼ਰਾਂ ਮਿਲਾਈਆਂ ਸੀ। ਤੇ ਓਦੇ ਨਾਲ ਈ ਟੁਰ ਪਏ ਸੀ ਤੇ ਓਦੇ ਘਾਰ ਆ ਗਏ ਸੀ।
ਅੱਛਾ।
ਹਾਂਜੀ ਹਾਂਜੀ ਇਹ ਸੱਚੀ ਗੱਲ ਹੈ ਤਾਂ ਤੋਂ ਫੇਿਰ ਅੱਗੇ ਪੜ੍ਹਦਾ ਕਰਦੇ ਨਾ ਕਿ ਕੋਈ ਨਜ਼ਰ ਨਾਲ ਨਜ਼ਰ ਨਾ ਮਿਲਾ ਸਕੇ ਨੀਤ ਠਾਕੁਰ ਜੀ ਉਹਨਾਂ ਨਾਲ ਹੀ ਤੁਰ ਪੈਂਦੇ ਨੇ
ਅੱਛਾ
ਹਾਂਜੀ ਹਾਂਜੀ ਇਹ ਸੱਚੀ ਕਹਾਣੀ ਹੈ
ਚਲੋ ਵਧੀਆ ਗੱਲ ਹੈ ਤੇ ਬਹੁਤ
ਹਾਂ ਤੇ ਕਪਾਟ ਵੀ ਤਾਂ ਹੀ ਬੰਦ ਹੁੰਦੇ ਨੇ ਕਿ ਠਾਕੁਰ ਜੀ ਨੂੰ ਰੈਸਟ ਦੀ ਲੋੜ ਹੁੰਦੀ ਹੈ
ਅੱਛਾ
ਹਾਂਜੀ ਅਸੀਂ ਤੇ ਬਹੁਤ ਚਾਹੀਦਾ ਸਾਡਾ ਤੇ ਮਨ ਵੀ ਬਹੁਤ ਲੱਗਦਾ ਉੱਥੇ ਧੰਦ ਚਾਹੇ ਉੱਥੇ ਹੀ ਰੱਖ ਲੋੋ ਹਾਂਜੀ ਹਮ ਹਮ
ਉਹਨਾਂ ਨਾਲ ਹੀ ਉਹਨਾਂ ਨੇ ਪੁੱਛ ਲਿੱਤਾ ਤੇ ਅਸੀਂ ਚਲੇ ਗਏ
ਅੱਛਾ ਅੱਛਾ ਨਹੀਂ ਹੁਣ ਜੇ ਅਸੀਂ ਗਏ ਤੇ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ ਭੈਣ ਜੀ ਜੇ ਸਾਡੀ ਗੱਡੀ ਜਗ੍ਹਾ ਹੋਈ ਨਾ ਤਾਂ ਤੁਹਾਨੂੰ ਜ਼ਰੂਰ ਲੈ ਕੇ ਜਾਵਾਂਗੇ ਭੈਣਜੀ ਹਾਂ ਹਾਂ ਹਾਂ ਹੋਰ ਭੈਣ ਜੀ ਸਭ ਵਧੀਆ
ਹਾਂਜੀ ਸਭ ਵਧੀਆ
ਆਇਆ ਜੇ ਲਾਇਆ ਜੇ ਚੱਕਰ ਹੈ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ